ਹੈਲੋ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਠੀਕ ਹੋ ਤੁਸੀਂ??
ਹੋਰ ਤੁਸੀਂ ਸੁਣਾਓ ਭੈਣ ਜੀ। ਬਸ ਬੈਠੇ ਸੀ ਵੇਲੇ, ਹਾਂਜੀ- ਹਾਂਜੀ।
ਹੋਰ ਮੈਂ ਤੁਹਾਡਾ ਸਟੇਟਸ ਵੇਖਿਆ ਸੀ ਤੁਸੀਂ ਘਰ ਹੀ ਬਣਾ ਲੈਂਦੇ ਹੋ ਫਾਸਟ ਫੂਡ ਮੈਂ ਤੁਸੀਂ ਉਹ ਬਣਾਇਆ ਸੀ ਬਰਗਰ ਮੈਂ ਵੇਖਿਆ ਸੀ।
ਹਾਂਜੀ- ਹਾਂਜੀ, ਅਸੀਂ ਘਰ ਹੀ ਬਣਾ ਲੈਣੇ ਆ
ਹਾਂ
ਬਾਹਰ ਦਾ ਫਿਰ ਹਾਂ ਬਾਹਰ ਦਾ ਫਿਰ ਥੋੜ੍ਹਾ ਹੁੰਦਾ ਨਾ। ਤੇਲ ਗੰਦੇ ਹੁੰਦੇ ਨੇ ਇਹ ਪਤਾ ਨੀ ਕਿੰਨੇ -ਕਿੰਨਾਂ ਦੇ ਦਿਨਾਂ ਦੇ
ਹਾਂਜੀ, ਨੀ ਮੈਨੂੰ ਬਹੁਤ ਵਧੀਆ ਲੱਗਿਆ ਸੀ ਤੁਸੀਂ ਬਹੁਤ ਵਧੀਆ ਬਣਾਇਆ। ਸੀ ਇੱਕ ਦਮ ਵਧੀਆ ਸੋਸ ਵਗੈਰਾ ਪਾ ਕੇ
ਹਮ, ਮੈਂ ਤੇ ਸਭ ਕੁਛ ਘਰ ਪਰਸੋ- ਚੋਥ ਕਿ ਮੈਂ ਉਹ ਬਣਾਇਆ ਸੀ ਮਨਚੂਰੀਅਨ। ਮਨਚੂਰੀਅਨ ਬਸ ਉਹਦੇ ਵਾਸਤੇ ਥੋੜੀ ਸਬਜ਼ੀਆਂ ਚਾਹੀਦੀਆਂ ਹੁੰਦੀਆਂ ਨੇ
ਅੱਛਾ
ਆਪਣਾ ਏਹ ਗੋਭੀ ਫੁੱਲ ਗੋਭੀ, ਬੰਦ ਗੋ - ਗੋਭੀ, ਬੰਦ ਗੋਭੀ ਵੈਸੇ ਆਪਾ ਅਵੋਇਡ ਹੀ ਕਰਨੇ ਹਾਂ ਜ਼ਿਆਦਾ ਯੂਜ ਨੀ ਕਰਦੇ ਨਾਲ ਗਾਜਰ ਔਰ ਸ਼ਿਮਲਾ ਮਰਚ ਪਹਿਲੇ ਗੋਭੀ ਔਰ ਗਾਜਰ ਨੂੰ ਨਾ ਚੋਪ ਕਰ ਲੈਂਨੇ ਆਂ ਚੋਪਰ ਵਿੱਚ ਚੋਪ ਕਰ ਲਿਆ ਫਿਰ ਉਹਦੇ ਵਿੱਚ ਜਿੰਨਾਂ ਆਪਾਂ ਥੋੜਾ ਜਿਵੇਂ ਦੋ ਕੜਸ਼ੀਆਂ ਮੈਦਾ ਪਾਇਆ ਇਕ ਕੜਛੀ ਮੈਂ ਪਾਨੀ ਆ ਅਰਾਰੋਟ ਔਰ ਉਹਨੂੰ ਮਿਕਸ ਕਰਕੇ ਨਮਕ ਮਰਚ ਵਗੈਰਾ ਪਾ ਕੇ ਮਿਕਸ ਕਰਕੇ ਉਹਨਾਂ ਜਿਵੇਂ ਪਕੌੜਿਆਂ ਦਾ ਮਿਕਸ ਚਰਵਾਨ ਜਾਂਦੈ ਨਾ
ਅੱਛਾ ਅੱਛਾ ਹਾਂਜੀ
ਪਕੌੜੇ ਤਾਲ ਲੈਂਨੀ ਆ
ਅੱਛਾ ਅੱਛਾ
ਫਿਰ ਉਸ ਤੋਂ ਬਾਅਦ ਸ਼ਿਮਲਾ ਮਿਰਚ ਪਿਆਜ਼ ਟਮਾਟਰ ਲਸਨ ਗੋਭੀ ਬੰਦ ਗੋਭੀ ਗਾਜਰ ਜਿੰਜਰ ਜੋ ਤੁਸੀਂ ਵੈਜ ਪਾਨੀਆਂ ਨੇ ਉਹ ਵੀ ਚੋਪ ਕਰਕੇ ਨਾ ਹਾਂਜੀ ਨੀ ਮਟਰ ਨੀ ਮਟਰ ਨੀ ਪਾਂਦੀ ਮੈਂ ਮਟਰ ਬੀਨਸ ਵਗੈਰਾ ਇਹ ਚੀਜ਼ਾਂ ਨੀ ਪਾਂਦੀ ਸਿਰਫ ਸ਼ਿਮਲਾ ਮਰਚ
ਗਾਜਰ ਅੱਛਾ ਅੱਛਾ
ਇਹ ਤੇ ਇਹਨਾਂ ਨੂੰ ਚੋਪ ਕਰ ਲੈਨੈ ਫਿਰ ਪਿਆਜ ਨੂੰ ਚੋ ਪ ਕਾਰ ਲੈਨੈ ਲਸਨ ਨੂੰ ਅ ਕੁ ਲੈਨਾ ਵੇ ਟਮਾਟਰ ਪਹਿਲੇ ਸਭ ਤੋਂ ਪਹਿਲੇ ਲਸਨ ਨੂੰ ਅੱਛੀ ਤਰ੍ਹਾਂ ਭੁੰਨ ਕੇ ਫਿਰ ਦੀ ਪਿਊਰੀ ਬਨਾ ਕੇ ਪਾਨੀ ਏ ਲਸਨ ਨੂੰ ਭੁੰਨ ਕੇ ਟਮਾਟਰ ਦੀ ਪਿਊਰੀ ਪਾ ਦੋ ਉਹ ਜਿਵੇਂ ਥੋੜਾ ਭੁੱਜ ਜਾਏਗੀ ਟਮਾਟਰ ਦੀ ਪਿਊਰੀ ਉਸ ਤੋਂ ਬਾਅਦ ਤੁਸੀਂ ਪਿਆਜ ਚੋਪ ਕੀਤੇ ਪਿਆਜ਼ ਨਾ
ਹਾਂਜੀ ਅੱਛਾ
ਫਰ ਤੁਸੀਂ ਪਿਆਜ ਨੂੰ ਭੁੰਨ ਕੇ ਜਿਵੇਂ ਥੋੜ੍ਹਾ ਭੁਜ ਜਾਂਦੇ ਨੇ ਪਿਆਜ ਹਲਕੇ ਕੱਚੇ ਕੱਚੇ ਰੈਹਨ ਜਿਆਦਾ ਨਾ ਪੁੱਜਨ ਫਿਰ ਤੁਸੀਂ ਵੈਜਿਸ ਪਾ ਦੋ ਵੈਜਿਸ ਇਕਠੇ ਪਾ ਦੋ ਫੇਰ ਇਹਨਾਂ ਨੂੰ ਅੱਛੀ ਤਰ੍ਹਾਂ ਤੁਸੀਂ ਭੁੰਨਨਾ ਐ ਸਾਰੀ ਵੈਜਿਸ ਨੂੰ ਨਾ ਸਾਰੀ ਸਬ ਅੱਛੀ ਤਰ੍ਹਾਂ ਭੁੰਨਣਾ ਜੋ ਤੁਹਾਨੂੰ ਲੱਗ ਜਾਏ ਲੱਗ ਹੀਈ ਜਾਂਦਾ ਹੈ ਅੱਧਾ ਕੁ ਘੰਟਾ ਪੁੱਜਦੇ ਪੁੱਜਦੇ ਇਹਨਾਂ ਨੂੰ ਜਦੋਂ ਤੁਹਾਨੂੰ ਲੱਗ ਨਹੀਂ ਨਹੀਂ ਨਹੀਂ ਜਦੋਂ ਤੁਹਾਨੂੰ ਲੱਗੇ ਨਾ ਭੱਜ ਗਏ ਆ ਅੱਛੀ ਤਰ੍ਹਾਂ ਸਬਜ਼ੀ ਫੇਰ ਤੁਸੀਂ ਇਹਦੇ ਵਿੱਚ ਪਾਣੀ
ਅੱਛਾ
ਕੇ ਫੇਰ ਇਹ ਦੇ ਚ ਤੁਸੀ ਆਪਣੇ ਟੇਸਟ ਅਕੋਡਿੰਗ ਤੁਸੀਂ ਪਾਓਗੇ ਆਪਣਾ ਸੋਇਯਾ ਸੋਸ ਕਲਰ ਅਸਤੇ ਨਮਕ ਮਿਰਚ ਤੁਸੀਂ ਜਿਆਦਾ ਮਿਰਚ ਖਾਂਦੇ ਹੋ ਸਾਬ ਦੀ ਮਿਰਚ ਪਾਓਗੇ।
ਅੱਛਾ
ਟਮੈਟੋ ਕੈਚਅਪ ਪਾ ਲੋ। ਥੋੜਾ ਜਿਹਾ ਵਿਨੇਗਰ ਕ ਪਾਲੋ ਇਹ ਸਾਰੀ ਚੀਜ਼ਾਂ ਪਾ ਕੇ ਤੁਸੀਂ ਆਪਣਾ ਟੇਸਟ ਬਣਾਉਣਾ ਉਹਦੀ ਗ੍ਰੇਵੀ ਵਿੱਚ ਫਿਰ ਉਸ ਤੋਂ ਬਾਅਦ ਜਦੋਂ ਉਬਾਲੇ ਆਉਣ ਨਾ ਤੇ ਗਲਾਸ ਵਿੱਚ ਥੜਾ ਜਿਹਾ ਪਾਣੀ ਲੈ ਕੇ ਦੋ ਚਮਚ ਅਰਾ ਰੋਟ ਘੋਲ ਕੇ ਉਹਦੇ ਵਿੱਚ ਪਾ ਦੇਣਾ ਉਹ ਜਿਹੜੀ ਤੁਸੀਂ ਗ੍ਰਰੇਵੀ ਬਣਾ ਰਹੇ ਹੋ ਨਾ ਉਹ ਪਾਉਣ ਕਰਨ ਨਾਲ ਨਾ ਤੁਹਾਡਾ ਜਿਹੜਾ ਮਿਕਸਚਰ ਉਹ ਗਰੇੇਵੀ ਹੋਏਗੀ ਨਾ ਉਹ ਗਾੜੀ ਹੋ ਜਾਏਗੀ। ਨਹੀਂ ਤਾ ਪਤਲੀ ਹੁੰਦੀ ਹੈ ਨਾ ਉਹ ਤੁਹਾਡੀ ਗਰੇਵੀ ਗਾੜ ਹੀ ਹੋ ਜਾਏਗੀ।
ਅੱਛਾ ਫੇਰ ਤਾਂ ਬਹੁਤ ਹੀ ਟੇਸਟੀ ਬਣਦੀ।
ਹੂੰ ਹੂੰ ਫਿਰ ਉਹ ਜਿਹੜੀ ਮਨਚੂਰੀਅਨ ਬੋਲਸ ਤੁਸੀਂ ਤੱਲੀਆਂ ਨੇ ਨਾ ਉਹ ਵਿੱਚ ਪਾਓ ਗ੍ਰਰੇਵੀ ਗਾੜੀ ਹੋ ਜਾਵੇਗੀ ਫਿਰ ਤੁਸੀਂ ਖਾਓ ਬਹੁਤ ਟੇਸਟੀ ਬਣਦੇ ਨੇ ਘਰ ਦਾ ਘਰ ਔਰ ਨਾ ਕੋਈ ਗੰਦੇ ਹੱਥ ਨਾ ਗੰਦਾ ਤੇਲ ਸਭ ਕੁਛ ਬਹੁਤ ਟੇਸਟੀ
ਹੂੰ।
ਅਸੀਂ ਤੇ ਮੈਂ ਤੇ ਮੋਸਟਲੀ ਚੀਜ਼ਾਂ ਜਿਆਦਾਤਰ ਘਰ ਹੀ ਬਣਾਨਦੀ ਆਾ ਮੇਰੀ ਬੇਟੀ ਵੱਡੀ ਹੈਗੀ ਆ ਉਹ ਤੇ ਮੋਮੋਸ ਵੀ ਘਰ ਹੀ। ਬਣਾ ਲੈਂਦੀ ਆਟਾ
ਅੱਛਾ ਆਟੇ ਦੇ ਵੀ ਅੱਛਾ ਤੇ ਆਟੇ ਦੇ ਸਹੀ ਟੇਸਟ ਆਉਂਦਾ ਵੇ
ਹਾਂਜੀ ਬਿਲਕੁਲ ਅੱਛੇ ਬਣਦੇ
ਅੱਛਾ ਵਧੀਆ। ਘਰ ਬਣਾਓ ਤੇ ਹੈਲਦੀ ਹੁੰਦਾ ਵਾ ਬਾਕੀ ਕਿ ਤਾਂ ਬਾਜ਼ਾਰੀ ਤਾਂ ਜਾ ਉਹ ਹੁੰਦੇ ਨੇ ਬੜੇ
ਬਜ਼ਾਰੀ ਤੇ ਬਹੁਤ ਘੱਟ
ਅੱਛਾ-ਅੱਛਾ ਤੋ ਵਧੀਆ। ਬਲਕਿ ਉਹ ਬਾਹਰ ਦਾ ਖਾਓ ਨਾ ਫਿਰ ਡੌਕਟਰ ਵੀ ਮਨਾ ਕਰਦੇ ਨੇ ਬੱਚਿਆਂ ਨੂੰ ਨਹੀਂ ਖਾਣਾ ਚਾਹੀਦਾ, ਸੋਸ ਵੀ ਬੇਕਾਰ ਹੁੰਦੀ ਏ। ਉਸ ਦਿਨ ਅਸੀਂ ਪਤਾ ਨੀ ਬਰਗਰ ਲੈ ਕੇ ਕੇ ਆਏ ਸੀ ਸੋਸ ਇੰਨੀ ਬੇਕਾਰ ਦਿੱਤੀ ਸੀ, ਉਹਨਾਂ ਨੇ ਬਹੁਤ ਹੀ ਅਜੀਬ ਜ ਟੇਸਟ ਆ ਰਿਹਾ ਸੀ।
ਹਾਂਜੀ, ਬਰਗਰ ਵੀ ਈਜ਼ੀ ਨੇ ਬਰਗਰ ਕਿਹੜਾ ਉਹ ਨੇ ਬਰ ਗਰ ਵੀ ਜ਼ੀ ਨੇ ਬਰਗਰ ਵੀ ਬਜ਼ਾਰੋਂ ਬੰਨ ਲੈਣ ਕਹਿੰਨੇ ਹਾਂ। ਤੇ ਟਿੱਕੀਆਂ ਬਣਾ ਕੇ ਤਲ ਲੈਂਦੇ ਆਂ, ਜਿਵੇਂ ਨੋਰਮਲ ਟਿੱਕੀ ਹੁੰਦੀ ਏ ਵੈਸੇ ਟਿੱਕੀ ਤਲ ਲੈਂਦੇ ਹਾਂ ਥੋੜ੍ਹਾ ਆਲੂ ਦੇ ਵਿੱਚ ਥੋ੍ੜਾ ਅਰਾਰੋਟ ਪਾ ਲਓ ਨਾ ਉਹਦੇ ਨਾਲ ਥੋੜ੍ਹਾ ਹਨਾ ਅੱਛੀ ਬਣਦੀ ਹੈ ਟਿੱਕੀ ਹਾਂਜੀ- ਹਾਂਜੀ ਉਹਦੇ ਨਾਲ ਅੱਛੀ ਬਣ ਜਾਂਦੀ ਹੈ ਟਿੱਕੀ ਤੇ ਐਵੇਂ ਵਿੱਚੋਂ ਘੱਟ ਕਰਕੇ ਉਹਦੇ ਵਿੱਚ ਟਿੱਕੀ ਲਗਾਂਦੇ ਨੇ ਸੋਸ ਲਗਾਂਦੇ ਗਰੀਨ ਚਟਨੀ ਬਣਾਣੇ ਆਂ ਆਪ ਧਨੀਏ ਦੀ ਲਾ ਹਾਂਜੀ ਧਨੀਏ ਦੀ ਫਿਰ ਓਨੂੰ ਲਗਾ ਕੇ ਬ੍ਰੈਡ ਦੇ ਵਿੱਚ ਡਬਲ ਰੋ
ਅੱਛਾ ਤੇ ਚੀਜ਼ ਵਗੈਰਾ ਵੀ ਪਾ ਲੋ ਨਾ ਫਿਰ ਬਹੁਤ ਵਧੀਆ ਹੋ ਜਾਵੇ, ਹਾਂ
ਅੱਛੇ ਬੰਦੇ ਨੇ ਉਹ ਤੇ ਹੈ ਜੇ ਟਾਈਮ ਹੋਏ ਤੇ ਬਣਾ ਲੈਂਨੇ ਆਂ ਬਾ ਬਾਕੀ ਬਜ਼ਾਰ ਦਾ ਤੇ ਅਵੋਇਡ ਹੀ ਕਰਦੇ ਆ ਜ਼ਿਆਦਾਤਰ ਹਾਂਜੀ। ਕਿਉ ਬਾਜ਼ਾਰ ਦਾ ਦੇਖੋ ਤੁਸੀਂ ਨਾ ਸਾਨੂੰ ਪਤਾ ਕਿਵੇਂ ਬਣਾਣ ਦੇ ਨੇ ਕਿਵੇਂ ਦੇ ਤੇਲ ਹੁੰਦੇ ਨੇ ਬਹੁਤ ਗੰਦੇ ਤੇਲ ਹੁੰਦੇ ਨੇ ਉਹਨਾਂ ਦਾ ਕਦੀ ਤੇਲ
ਹਾਂ ਬਹੁਤ ਪੁਰਾਣੇ ਹਾਂਜੀ ਹਫ ਤੇ ਹਫਤੇ ਦਾ ਰੱਖਦੇ ਰ ਰੱਖੇ ਦੇ ਮਤਲਬ ਉਹ ਰੋਜ਼ ਚੇਂਜ ਨੀ ਕਰਦੇ ਪੁਰਾਣਾ ਹੀ ਤੇਲ ਯੂਜ ਕਰਦੇ ਰਹਿੰਦੇ
ਹਾਂ ਇੱਕ ਪੈਸੇ ਲੈ ਕੇ ਚੀਜ਼ ਵੀ ਲੈ ਕੇ ਆ ਉੱਤੋਂ ਦੀ ਆਪਣੀ ਸਿਹਤ
ਹਾਂ ਅਸੀ ਤਾਂ ਜੂਸ ਵਗੈਰਾ ਵੀ ਹੁਣ ਗਰਮੀ ਘਰ ਬਣਾਉਂਦੇ ਹਾਂ ਨਿੰਬੂ ਪਾਣੀ ਆਉਣ
ਹਾਂ ਅਸੀਂ ਵੀ ਹਾਂਜੀ ਹਾਂਜੀ ਅਸੀਂ ਵੀ ਆਮ ਪੰਨਾ ਤੇ ਖੈਰ ਕਦੀ ਨੀ ਬਣਾਇਆ ਨਿੰਬੂ ਪਾਣੀ ਹੋਗ ਗਿਆ ਨਿੰਬੂ ਸੋਡਾ ਹੋਗ ਇਹ ਚੀਜ਼ਾਂ ਘਰ ਹੀ ਬਣਾਉਂਦੇ ਹਾਂ ਜ਼ਿਆਦਾ ੱਤਰ
ਹਮ ਬਹੁਤ ਵਧੀਆ ਰਹਿੰਦਾ ਹੈ ਘਰ ਆਈਸ ਕਰ੍ਰੀਮ ਵਗੈਰਾ ਵੀ ਆਈਸ ਕਰ੍ਰੀਮ ਵੈਸੇ ਕਦੀ ਟਰਾਈ ਨੀ ਕੀਤੀ ਘ ਪਰ ਮੈਂ ਦੇਖੀ ਹਾਂ ਈਜ਼ੀ ਹੁੰਦੀ ਆ ਉਹ ਬਣਾਣੇ ਪਰ ਕਦੇ ਟਰਾਈ ਨਹੀਂੀ ਕੀਤੀ
ਆਈਸਕ੍ਰੀਮ ਤੇ ਮੈਂ ਵੀ ਨਹੀਂ ਟਰਾਈ ਨਹੀਂ ਕੀਤੀ ਹੱਲੇ ਕੋਈ ਨੀ ਉਹ ਵੀ ਦੇ ਦੇਖਾਂਗੇ ਰੈਸਪੀ ਅੱਛੀ ਤਰ੍ਹਾਂ ਦੇਖਾਂਗੇ ਫਿਰ ਉਹ ਵੀ ਟਰਾਈ ਕਰਾਂਗੇ ਆਈਸ ਕਰ੍ਰੀਮ ਵੀ
ੀਮ ਰਾਤੀ ਅਸੀਂ ਜਾਂਦੇ ਹਾਂ ਨਾ ਘੁੰਮਣ ਫਿਰ ਆਈਸ ਕ੍ਰੀਮ ਜ਼ਰੂਰ ਖਾਂਦੇ ਹਾਂ ਆਈਸਕ੍ਰੀਮ ਜ ਮਤਲਬ ਵਧੀਆ ਲੱਗ ਗਰਮੀ ਹੈ ਨਾ
ਹਾਂਜੀ
ਹਾਂ ਹੋਰ ਤੁਸੀਂ ਦੱਸੋ ਠੀਕ ਏ?
ਹਾਂਜੀ-ਹਾਂਜੀ ਸਭ ਵਧੀਆ
ਅੱਜ ਕੀ ਬਣਾਇਆ ਸੀ ਤੁਸੀਂ?
ਅੱਜ ਕੁਛ ਨੀ ਬਣਾਇਆ ਸੀ ਅੱਜ ਅਸੀਂ ਨਾ ਗੁਰ ਦੁਆਰੇ ਗਏ ਸੀ ਉੱਥੇ ਲੰਗਰ ਛਕ ਕੇ ਆਏ ਹ ਹਾਂਜੀ ਸਾਡੇ ਨਾ ਗਲੀ ਦੇ ਮੋੜ ਤੇ ਇੱਕ ਭਾਂਡਿਆਂ ਦੀ ਦੁਕਾਨ ਖੁੱਲੀ ਜੇ ਹਾਂਜੀ ਉੱਧਰ ਆਨਾ ਤੁਹਾਨੂੰ ਭਾਂਡੇ ਬੜੇ ਸੋਹਣੇ ਮਿਲ ਜਾਣਗੇ ਤੇ
ਅੱਛਾ ਜੀ ਮਤਲਬ ਹਾਂ ਹਾਂਜੀ ਹਾਂ ਮੈਂ ਕਹਿ ਰਹੀ ਸੀ। ਤੇ ਤੇ ਉਹ ਮਤਲਬ ਕਚ ਦੇ ਬਰਤਨ ਵੀ ਰੱਖਦੇ ਨੇ ਉਹ ਸਾਰੇ ਸਾਰੀ ਵਰਾਇਟੀ ਹੈਗੀਆਂ ਨੇ ਓਂਦੇ ਕੋਲ?
ਗੈਰਾ ਨੀ ਰੱਖ ਉਹਨਾਂ ਨੇ ਦੂਜੇ ਰੱਖੇ ਦੇ ਨੇ ਸਟੇ ਸਟੀਲ ਦੇ ਹੋ ਗਏ ਪਿੱਤਲ ਦੇ ਹੋ ਗਏ ਜਿਵੇਂ ਤੁਹਾਨੂੰ ਕੜਾਹੀ ਤੁਸੀਂ ਕਹਿ ਰਹੇ ਸੀ ਬੜੇ ਅੱਛੇ ਰੱਖੇ ਦੇ ਨੇ ਉਹਨਾਂ ਨੇ ਤੁਸੀਂ ਚੱਕਰ ਲ
ਅੱਛਾ। ਹਾ ਆਹ ਜ਼ਰੂਰ ਆਵਾਂਗੀ। ਤੁਸੀਂ ਫੋਨ ਤੁਸੀਂ ਵੀ ਤੁਸੀਂ ਲਿੱਤਾ ਔਂਨਾਂ ਦੇ ਕੋਲ ਕੋਈ ਬਰਤਨ ਵਗੈਰਾ?
ਕੜਾਈ ਲਿ ਤੀ ਸੀ, ਔਰ ਉਹ ਫਰਾਈ ਪੈਨ, ਐਗਜ਼ੋਸ ਫੈਨ ਨੀ ਹੁੰਂਦਾ, ਉਹ ਐਜੋਸ ਪੈਨ ਕ ਅ ਕੜਾਂ, ਸ ਚਾਹ ਬਣਾਉਣ ਵਾਲਾ ਭਾਂਡਾ ਸੀ, ਪਿੱਤਲ ਦਾ ਬੜਾ ਵਧ
ਜੀ, ਅੱਛਾ। ਅੱਛਾ ਤੇ ਸਈ ਆਏ ਨੇ, ਸਈ ਨਿਕਲੇ ਨੇ ਬਰਤਨ?
ਨਿਕਲਣੇ ਨੇ ਮੇਰੇ ਬਰਤਨ ਤੇ।
ਹੂੰ, ਨਾਲੇ ਮੈਂ ਨਾ ਤਾਂਬੇ ਦੀ ਬੋਤਲਸ ਵੀ ਲੈਣੀਆਂ ਨੇ ਤਾਂਬੇ ਦੀ ਬੋਤਲਾਂ ਹੁੰ ਦੀਆਂ ਨੇ ਨਾ ਜੇੜੀਆਂ, ਹਾਂਜੀ, ਉਹ ਵੀ ਹੈਗੀਆਂ ਨੇ ਉਹਨਾਂ ਦੇ ਕੋਲ?
ਘਰ ਯੂਜ਼ ਕਰਨੀ ਪਿਆ ਤਾਂਬੇ ਦੀ ਬੋਟਲ ਤੇ। ਬੜੀ ਅੱਛੀ ਹੈਗੀ, ਅਸੀਂ ਰਾਂਤੀ
ਹਾਂ-ਹਾਂ, ਅੱਜ ਕੱਲ ਤਾਂ ਮਿੱਟੀ ਦੇ ਘੜੇ ਚੱਲੇ ਹੋਏ ਨੇ। ਸਾਰੇ ਮਿੱਟੀ ਦੇ ਘੜੇ ਲਿਆ ਕੇ ਰੱਖਦੇ ਨੇ। ਉਹ ਪਾਣੀ ਵੀ ਹਾਂ ਬੋਤ ਟੇਸਟੀ ਲੱਗਦੈ ਔ ਪਾਣੀ ਵੀ, ਠੰਡਾ ਵੀ ਰੈੰਦਾ। ਓਦੇ ਉ ਤੇ ਗਿੱਲਾ ਕੱਪੜਾ ਕਰਕੇ ਰੱਖ ਦੋ ਨਾ, ਬੌਤ ਵਧੀਆ ਰੈ ਲੱਗਦਾ ਵੇ, ਠੰਡ
ਹਾਂਜੀ ਹਾਂਜੀ। ਜੀ। ਹੋਰ ਬੱਚੇ ਕੀ ਕਰਦੇ ਪੇ ਨੇ?
ਬਸ ਖੇਲ ਰੇ ਨੇ। ਸਿਸਟਰ ਇਨ ਲੋ ਆਈ ਦੀ ਸੀ, ਔਨਾ ਨ ਤੇ ਬਚਿਆਂ ਦੇ ਨਾਲ ਖੇਲਦੇ ਨੇ।
ਅੱਛਾ ਅੱਛਾ, ਠੀਕ ਹੈ ਠੀਕ ਏ।
ਮੈਂ ਆਵਾਂਗੀ ਓਧਰ ਬਰਤਨ ਲੈਣ ਨੂੰ। ਤੁਸੀਂ ਮੈਨੂੰ ਯਾਦ ਦਵਾਤਾ ਮੈਂ ਭੁੱਲ ਗੀ ਸੀ, ਹਾਂਜੀ।
ਤੁਸੀਂ ਬੌਤ ਅੱਛੇ ਚਮਚਿਆਂ ਦੇ ਡਿਜ਼ਾਈਨ ਬੌਤ ਅਛ ਚਨੇ ਏਨਾ ਕੋਲ। ਹਾਂਜੀ, ਗਿਲਾਸਿਸ ਦੇ ਡਿਜ਼ਾਇਨ ਬੌਤ ਕੈ ਰੇ ਸੀ ਹੁਨ ਆਪਾਂ ਕਰੋਕਰੀ ਵੀ ਰੱਖਨੀ ਸ਼ੁਰੂ ਕਰਾਂਗੇ‌, ਹੁਨ ਕਿਆ ਪਤਾ ਕਰੋਕਰੀ ਵੀ ਰਖ ਰੱਖ ਲੈਨ ਔ।
ਤੇ ਮੈਂ ਔ ਵੀ ਲੇਲਾਂਗੀ ਏ ਤਾਂ ਬੌਤ ਈ ਜੈਦਾ ਵਧੀਆ ਹੋ ਜੇਗਾ। ਠੀਕ ਐ ਤੁਸੀਂ ਮੈਨੂੰ ਕਰਨਾ ਫੋਨ ਮੈਂ ਆਵਾਂਗੀ ਠੀਕ ਏ।
ਹਾਂਜੀ ਹਾਂਜੀ, ਮੈਂ ਤੁਹਾਨੂੰ ਕਰਾਂਗੀ ਫੋਨ। ਹਾਂਜੀ, ਹੋਰ ਸੁਨਾਓ? ਅੱਛਾ ਨਈ, ਹਾਂਜੀ ਹਾਂਜੀ ਠੀਕ ਏ। ਬੱਚੇ
ਹਾਂ, ਠੀਕ ਏ ਠੀਕ ਏ ਜੀ।